' ' ਜੀ।
ਸ਼ਸੀ ਕਾਲ, ਹੋਰ ਸਣਾਉ, ਕੀ ਹਾਲ-ਚਾਲ ਆ।
ਵਧੀਆ ਤੁਸੀਂ ਸੁਣਾਓ ਕੀ ਕਰਦੇ
ਬੱਸ ਕਰਨਾ ਕੀ ਐ, ਗਰਮੀ ਬੜੀ ਐ।
ਹਾਂਜੀ-ਹਾਂਜੀ ਬਹੁਤ ਜ਼ਿਆਦਾ ਗਰਮੀ ਕੱਲ ਤੇ ਬਾਰਿਸ਼ ਆਈ ਸੀ ਤੇ ਵਧੀਆ ਸੀ ਮੌਸਮ। ਸਵੇਰੇ ਵੀ ਇੰਜ ਲੱਗਦਾ ਸੀ, ਬਾਰਿਸ਼ ਵਾਲਾ, ਤੇ ਬਾਅਦ 'ਚ' ਬਹੁਤ ਤੇਜ਼ ਧੁੱਪ ਹੋ ਗਈ ਸੀ।
ਗਰਮੀ ਨੇ ਤਾਂ ਹੱਦ ਕਰਤੀ ਐ। ਸਾਹ ਲੈਣਾ ਵੀ ਮੁਸ਼ਕਿਲ ਕਰਤਾ ਗਰਮੀ ਨੇ।
ਹੋ ਜਾਣਾ ਮਨ ਪਰਚਾਵਾ ਕੂਲਰ ਏ ਸੀ ਲਗਾ ਕੇ ਬੈਠਾ ਰਹੋ।
ਹਾਂ, ਬਿਲਕੁਲ ਬਾਹਰ ਤਾਂ ਨਿਕਲੋ ਤੇ ਕੰਮ ਕਰਨਾ ਵੀ ਮੁਸ਼ਕਿਲ ਐ ਘਰ ਦਾ।
ਹਾਂਜੀ-ਹਾਂਜੀ ਹਾਂ, ਬੱਚਿਆਂ ਨੂੰ ਛੁੱਟੀਆ ਤੇ ਉਹਦੇ ਕਰਕੇ ਥੋੜਾ ਬਹੁਤ ਜ਼ਿਆਦਾ ਹੋ ਜਾਂਦਾ।
ਹਾਂ ਉਹ ਤਾਂ ਹੈਗਾ ਹੀ ਕੰਮ ਕਰਾਂਗੇ ਤੇ ਗਰਮੀ ਜ਼ਿਆਦਾ ਲੱਗੇਗੀ ਵਿਹਲੇ ਬੈਠੇ ਰਹਾਂਗੇ। ਏ ਸੀ ਦੇ ਥੱਲੇ ਰਹਾਂਗੇ ਤਾਂ ਸ਼ਾਂਤੀ ਸਾਨੂੰ।
' ' ਹੋਰ ਸੁਣਾਓ, ਹੁਣ ਚੱਲੀ ਆ ਕਿਤੇ ਘੁੰਮਣ ਕ ਨਹੀਂ।
ਘੁੰਮਣ ਹਾਂ, ਅੱਜ ਨਿਕਲੇ ਸੀ ਘਰੋਂ।
ਅੱਛਾ।
ਮੈਂ ਕਿਹਾ ਚੱਲਦੇ ਆ, ਨਿਕਲ ਆਏ ਅਸੀ ਘਰੋਂ। ਕੋਈ ਅੱਠ ਜਾਨੇ ਨਿਕਲੇ ਸੀਗੇ।
ਅੱਛਾ-ਅੱਛਾ।
ਬੈਠੇ ਰਹੇ ਆ, ਟ੍ਰੇਨ ਚੱਲਣੀ ਸੀ ਲੇਟ। ਹਾਂ ਘਰੇ ਗਏ ਸੀ, ਟ੍ਰੇਨ ਚੱਲਣੀ ਸੀ। ਤੇ ਥੋੜੀ ਲੇਟ, ਥੋੜੀ ਵੇਟ ਕੀਤੀ ਤੇ ਗਰਮੀ ਦੇ ਵਿੱਚ ਟ੍ਰੇਨ 'ਚ' ਵੀ ਲੱਗਦੀ ਐ, ਟ੍ਰੇਨ ਚੱਲਦੀ ਧੀਰੇ ਤੇ ਠੰਡੀ ਹਵਾ। ਤੇ ਉਹ ਬੰਦ ਰਹੇ ਤੇ ਫਿਰ ਜ਼ਿਆਦਾ ਗਰਮੀ ਲੱਗਦੀ ਐ।
ਹਾਂਜੀ-ਹਾਂਜੀ।
ਟ੍ਰੇਨ ਚਲੀ ਕੋਈ ਅੱਠ ਚਾਲ੍ਹੀ 'ਤੇ
ਅੱਛਾ, ਤੇ ਪਹੁੰਚੀ ਕਿੰਨੇ ਵਜੇ।
ਤੇ ਪਹੁੰਚ ਗਏ ਸੀ ਅਸੀਂ ਮੈਕਸੀਮਮ, ਸਾਢੇ ਦੱਸ ਵਜੇ ਪਠਾਨਕੋਟ ਪਹੁੰਚੇ ਸੀਗੇ
ਹਾਂਜੀ।
ਤੇ ਤਾਂ, ਉੱਥੇ, ਇੱਕ ਘੰਟਾ ਰੁਕੀ ਰਹੀਏ।
ਅੱਛਾ।
ਉਹਨੇ ਤੇ ਬੜੀ ਗਰਮੀ ਲਗਾਈ, ਇੱਕ ਘੰਟੇ ਨੇ ਤੇ ਟਾਈਮ ਬੀਤਣ ਤੇ ਨਹੀਂ ਸੀ ਆ ਰਿਹਾ। ਐਡਾ ਲੰਬਾ ਟਾਈਮ ਲੱਗ ਰਿਹਾ ਸੀ ਕਿ ਦੋ, ਇੱਕ ਘੰਟਾ ਬੀਤੇਗਾ ਕੋਈ ਕਹਿ ਰਿਹਾ ਸੀ, ਵੀਹ ਮਿੰਟ ਦਾ ਸਟੋਪਏ ਕੋਈ ਕਹਿ ਰਿਹਾ ਅਸੀਂ, ਅੱਧੇ ਘੰਟੇ ਦਾ ਸ ਟੋਪ ਏ, ਹਾਂਜੀ। ਫਿਰ ਐ ਸਟੋਪ ਸੀ ਮਤਲਬ ਇੱਕ ਘੰਟੇ ਦਾ ਪੂਰਾ। ਨਾ, ਇੱਕ ਘੰਟਾ ਵੀਹ ਮਿੰਟ ਦਾ ਸਟੋਪ ਸੀ।
ਅੱਛਾ।
ਹਾਂ, ਤੇ ਫੇਰ ਚੱਲੀ ਕੋਈ ਗਿਆਰਾਂ ਚਾਲੀ ਤੇ ਉ ਉਥੋਂ ਚਲੀ, ਗਿਆਰਾਂ ਚਾਲੀ ਤੇ ਉੱਥੋਂ ਚਲੀਏ।
ਅੱਛਾ।
ਤੇ ਉਹਨੇ ਫਿਰ ਕੰਟੀਨਿਊ ਚਲੀ ਉਸ ਤੋਂ ਬਾਅਦ ਉਹ ਦੀਨਾਨਗਰ ਆ ਕੇ ਰੁਕ ਗਈ।
ਅੱਛਾ।
ਕੋਈ ਗੱਡੀ ਦਾ ਕਰੋਸਿੰਗ ਸੀਗਾ।
ਅੱਛਾ-ਅੱਛਾ ਨਾਲੇ ਫਿਰ ਲੇਟ ਹੋ ਜਾਂਦੇ ਆ।
ਕਰੋਜ ਕਰੋਸਿੰਜ ਨੇ ਦੱਸ ਮਿੰਟ ਲਗਾਤੇ, ਫਿਰ ਉਹ ਗੁਰਦਾਸਪੁਰ ਫਿਰ ਉਹ ਆ ਕੇ ਥੋੜ੍ਹਾ ਜਾਂ ਸਟੋਪ ਲੱਗਾ।
ਹਾਂ, ਹਮ-ਹਮ। ਕੋਈ ਨਾ, ਗਰਮੀ 'ਚ' ਵੀ ਸਫ਼ਰ ਕਰਨ ਦਾ ਮਨ ਨੀ ਕਰਦਾ ਕਿ
ਹਾਂਜੀ।
ਕੱਲ ਸਫ਼ਰ ਲਈ ਸੋਚਣਾ ਪੈਂਦਾ ਵੀ ਕਰੀਏ ਕਿ
ਬਿਲਕੁਲ ਘਰੋਂ ਤੇ ਬਰਫ਼ ਤੋੜ ਕੇ ਪਾਣੀ ਦੀ ਲਿਆਈ ਹੋਏ ਸੀ। ' ' ਗਰਮੀ 'ਚ' ਦਿੱਕਤ ਨਾ ਆਏ ਸਾਨੂੰ, ਪਾਣੀ ਪੀਣ ਦੀ। ਤੇ ਉਹ ਪਾਣੀ ਮੈਲਟ ਹੋ, ਬਰਫ਼ ਵੀ ਸਾਰੀ ਮੈਲਟ ਹੋ ਗਈ। ਪਾਣੀ ਠੰਢਾ ਖ਼ਤਮ ਹੋ ਗਿਆ, ਉਹ ਹੋਰ ਜ਼ਿਆਦਾ ਗਰਮੀ ਲੱਗੇ। ਬਾਜ਼ਾਰ ਦਾ ਪਾਣੀ ਫੇਰ ਜਦੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਈਏ ਤੇ ਪਾਣੀ ਦਾ ਵੀ ਸਵਾਦ ਨਹੀਂ ਆਂਦਾ, ਉਹ ਵੀ ਅਜੀਬ ਲੱਗਦਾ।
ਵੀ ਲੈ ਕੇ ਆਉਂਦੇ ਆ ਪਾਣੀ ਵਗੈਰਾ ਬੋਤਲ ਮਿਲਦੀਆਂ।
ਹਾਂ ਘਰੋਂ, ਘਰੋਂ ਹੀ ਲੈ ਕੇ ਆਏ ਸੀ ਅਸੀਂ ਦੋ ਬੋਟਲਸ, ਤੇ ਗਰਮੀ ਦੇ ਕਾਰਨ ਦੋਨੋ ਖਾਲੀ ਹੋ ਗਈ ਆ।
ਹਾਂ।
ਉਹ ਤੇ ਬੁਰਾ ਹਾਲ ਹੋ ਗਿਆ ਸੀ, ਫਿਰ ਆਏ ਸਟੇਸ਼ਨ ਤੇ। ਸਾਡੇ ਇੱਥੇ ਸਟੇਸ਼ਨ ਤੇ ਬੜੇ ਠੰਡੇ ਪਾਣੀ ਦੀ ਫੈਸਿਲਿਟੀ ਏ।
ਅੱਛਾ।
ਤੇ ਬਾਕੀ ਸ਼ਹਿਰਾਂ 'ਚ ਹੈਨੀ ਗਰਮ ਪਾਣੀ ਮਿਲਦੇ ਨੇ, ਜਿਸ ਤਰ੍ਹਾਂ ਹੀ ਉੱਤਰੇ ਠੰਡੇ ਪਾਣੀ ਸੀ। ਉਹ ਪੀਤਾ, ਪਾਣੀ ਪੀਤਾ, ਮੂੰਹ-ਮਾਹ ਧੋਤਾ, ਠੰਡੇ ਪਾਣੀ ਨਾਲ।
ਅੱਛਾ, ਵੈਸੇ ਚਾਹੀਦਾ ਵੀ ਠੰਡਾ ਪਾਣੀ ਇਹਨਾਂ ਨੂੰ ਕਰਨਾ ਚਾਹੀਦਾ।
ਸਿਰਫ਼ ਇੱਥੇ ਹੀ ਸਟੋਕ ਤੇ ਠੰਡਾ ਪਾਣੀ ਮਿਲਦਾ। ਹੋਰ ਕਿਸੇ ਸਟੋਪ ਤੇ ਨੀ ਮਿਲਦਾ ਠੰਡਾ ਪਾਣੀ। ਉਹਨਾਂ ਨੇ ਫ ਫਰਿੱਜ, ਫਰਿੱਜ ਲੱਗੇ ਦੇ ਸੀ। ਉਹ ਤੇ ਲੇਡੀਜ਼ ਸਭ ਨੂੰ, ਬੋਟਲ ਸਾਰੇ ਬੰਦੇ ਆਪਣੀ-ਆਪਣੀ, ਬੋਤਲ ਲੈ ਕੇ ਆ ਰਹੇ ਸੀ। ਕਿ ਜਿੰਨੇ ਵੀ ਆਪਣੀ ਬੋਤਲ ਭਰਵਉਣੀਏ। ਕਿ ਸਾਰੇ ਪਿਆਸੇ ਨੇ ਗਰਮੀ ਦੇ ਵਿੱਚ। ਜਿੰਨੇ ਵੀ ਪਾਣੀ ਭਰਵਾਣਾ ਵਿਚਾਰੀ ਨੇ ਇੱਕ ਕੀਪ ਰੱਖੀ ਹੋਈ ਸੀ। ਬੋਟਲ ਚ ਕੀਪ ਰੱਖ ਕੇ ਤੇ ਪਾਣੀ ਫਿਲ ਕਰ ਕਰਕੇ-ਕਰਕੇ ਸਾਰਿਆਂ ਨੂੰ ਦੇ ਰਹੀ ਸੀ।
ਬਾਹਰ ਉੱਠਦਾ ਹੈ।
ਹਾਂਜੀ-ਹਾਂਜੀ, ਤੇ ਇੱਕ ਬੰਦੇ ਨੇ ਤੇ ਆਪਣੇ ਬੱਚੇ ਲੱਸੀ ਲੈਣ ਭੇਜੀਆ, ਕਿ ਗਰਮੀ ਬੜੀ ਹੈ। ਲੱਸੀ ਪੀਣੀ ਹੈ।
ਅੱਛਾ।
ਵਿਚਾਰਾ ਗੁਰਦਾਸਪੁਰ ਉਤਰਿਆ ਉਹ ਪਤਾ ਨੀ ਉਹਨੂੰ ਲੱਸੀ ਕਿੱਧਰੋਂ ਲੈਣ ਗਿਆ। ਉਹ ਅੱਗੋਂ-ਪਿੱਛੋਂ
ਉਹਦੇ ਮਾਂ-ਪਿਓ ਉਹਨੂੰ ਆਵਾਜ਼ਾਂ ਹੀ ਮਾਰਦੇ ਰਹੇ ਉਹ, ਬੱਚਿਆ ਕਿੱਧਰ ਗਿਆ, ਕਿੱਧਰ ਗਿਆ ਕਿੱਧਰ ਗਿਆ, ਉਹ ਪਤਾ ਨੀ ਟ੍ਰੇਨ ਚੱਲ ਗਈ ਪਤਾ ਨੀ ਉਹ ਏ ਸੀ ਵਾਲੇ ਡੱਬੇ ਚ ਬੈਠ ਗਿਆ। ਕਿੱਥੇ ਬੈਠ ਗਿਆ। ਉਹਦੇ ਮਾਂ-ਬਾਪ ਕਹਿੰਦੇ, ਕੋਈ ਨੀ ਜਦੋਂ ਅਸੀਂ ਉਤਰਾਂਗੇ, ਸਾਡਾ ਪੁੱਤਰ ਸਾਨੂੰ ਲੱਭ ਹੀ ਜਾਏਗਾ। ਕਿ ਗਰਮੀ ਅੱਗੇ ਬੜੀ ਏ। ਨਹੀਂ ਮੁੰਡਾ ਤੇ ਵੱਡਾ ਸੀਗਾ। ਮੁੰਡਾ ਕੋਈ ਹੋਣਾ ਅਠਾਰਾਂ, ਉੱਨੀ ਸਾਲ ਦਾ। ਹਾਂ ਉਹ, ਉਹ ਕਹਿੰਦਾ ਮੈਂ ਲ ਲੱਸੀ ਪੀਣੀ ਜੋ ਮਰਜ਼ੀ ਹੋ ਜੇ, ਉਹਦੇ ਪਾਪਾ ਨੇ ਕਿਹਾ ਕਿ ਗੁਰਦਾਸਪੁਰੋਂ ਬੜੀ ਵਧੀਆ ਲੱਸੀ ਮਿਲਦੀ ਏ, ਤੇ ਤੂੰ ਗੁਰਦਾਸਪੁਰ ਲੈ ਲੀ, ਤੇ ਇੱਕ ਹੋਰ ਕੋਲ ਸਿੰਜਰ ਵੀ ਬੈਠਾ ਸੀ। ਉਹਨੇ ਵੀ ਕੱਢ ਕੇ ਵੀਹ ਰੁਪਏ ਦਿੱਤੇ। ਕਹਿੰਦਾ ਦੋ ਲੱਸੀਆਂ, ਮੇਰੀਆਂ ਵੀ ਲੈ ਆਈ। ਤੇ ਉਹ ਗਿਆ ਅੱਠ ਲੱਸੀਆਂ ਲੈਣ, ਅੱਠ ਲੱਸੀਆਂ ਲੈਣ ਗਿਆ ਉਹ ਤੇ ਉਹ ਵਿਚਾਰੇ ਨੂੰ ਧਾਰੀ ਵੱਲ ਤੱਕ ਤੇ ਉਹ ਆਪਣਾ ਪੁੱਤਰ ਲੱਭਿਆ ਨੀ, ਪਤਾ ਨੀ ਅੱਗੋਂ ਪਹੁੰਚ ਗਿਆ ਹੋਏ, ਤੇ ਪਤਾ ਹੀ ਨੀ ਕੁਛ
ਹਾਂਜੀ ਉਹੀ ਨਾ, ਬੱਚਿਆਂ ਨੂੰ ਨੀ ਭੇਜਣਾ ਚਾਹੀਦਾ ਦੱਸਦੇ ਹਾਂ ਆਪ ਬੰਦਾ ਜਾਏ ਸਮਝਦਾਰ।
ਕੋਈ ਛੋਟਾ ਬੱਚਾ ਥੋੜ੍ਹੀ ਸੀ। ਬੱਚਾ ਸਮਝਦਾਰੀ ਸੀ।
ਨਹੀਂ ਪਰ ਟ੍ਰਰੇਨ 'ਚ ਆ ਜਾਂਦੀ ਜਿਸ ਤਾਂ ਫ ਫੇਰ ਵੀ ਟ੍ਰੇਨ ਚੱਲ ਜੇ ਤਾਂ ਫੇਰ ਤੇ ਮੁਸ਼ਕਿਲ ਜਾਂਦਾ ਨਾ।
ਉਹ ਤਾਂ ਕਹਿੰਦੇ ਸੀ। ਆਪੇ ਹੀ ਜਾਣਾ ਜੋ ਮਰਜ਼ੀ ਹੋਜੇ।
ਹਾਂਜੀ 'ਚ ਫਿਰ ਤੇ ਮੁਸ਼ਕਿਲ ਐ ਨਾ ਜੇ ਨਾ ਚੜਿਆ ਜਾਏ ਫੇਰ
ਹਾਂ ਬਟ ਪਤਾ ਨੀ ਏਸੀ ਵਾਲੇ ਡੱਬੇ 'ਚ ਚੜ੍ਹ ਗਿਆ ਨਾ ਉਹ ਉਹਦੇ ਮਾਂ ਬਾਪ ਵੀ ਕਹਿੰਦੇ ਸੀ ਕਹਿੰਦੇ ਕੋਈ ਗੱਲ ਨੀ ਲੱਗਦਾ ਏਸੀ ਵਾਲੇ 'ਚ ਬਹਿ ਤੇ ਅੱਗੋਂ ਜਾ ਕੇ ਆਪੇ ਮਿਲ ਜਾਏਗਾ ਸਾਨੂੰ
ਉਹ ਤੇ ਚਲੋ ਠੀਕ ਚੜ੍ਹ ਗਿਆ ਆਏਗਾ ਉਹਨਾ ਨੂੰ ਤੇ ਹੈਗਾ ਤੇ ਨਹੀਂ ਚੜ੍ਹਿਆ ਹੋਏਗਾ ਵਿਚਾਰਾ ਉੱਥੇ ਰਹਿ ਗਿਆ ਹੈਏਗਾ ਫੇਰ ਇਹ ਤਾਂ ਮੁਸ਼ਕਿਲ ਐ ਨਾ ਸਾਰਿਆਂ ਵਾਸਤੇ
ਹਾਂ-ਹਾਂ।
ਉਹਦੇ ਲਈ ਉਦੇ ਪੇਰੈਂਟਸ ਲਈ
ਉਹ ਤੇ ਕਹਿੰਦੇ ਆਪਣੇ ਰਿਲੈਕਸ ਹੀ ਸੀਗੇ ਉਹ ਟੈਨਸ਼ਨ ਤੇ ਨੀ ਤੇ ਦੂਜੇ ਬੰਦੇ ਨੂੰ ਟੈਨਸ਼ਨ ਹੁੰਦੀ ਜਿਹੜਾ ਵੇਖਦਾ ਹੁੰਦਾ ਕਿ ਉਹਦੇ ਨਾਲ ਉਹਦਾ ਬੱਚਾ ਗਿਆ ਕਿਦਰੇ ਅੱਗੇ ਪਿੱਛੇ ਨਾ ਹੋਏ।
ਕ ਅਸੀਂ ਆਪਣੇ ਬੱਚਿਆਂ ਨੂੰ ਭੇਜ ਦੇ ਨੀ-ਨਾ ਇਕੱਲੇ ਸਾਡੇ ਕਰਕੇ
ਬਸ ਉਹ ਤਾਂ ਸਾਨੂੰ ਲੱਗਦਾ ਅਜੀਬ ਜਿਹਾ ਲੱਗਦਾ ਸਾਨੂੰ ਸਮਝ ਨੀ ਆਉਂਦੀ ਐ ਸਾਨੂੰ, ਹਾਂਜੀ।
ਮੈਂ ਕਿਹਾ ਘਰ ਵਧੀਆ।
ਹਾਂਜੀ-ਹਾਂਜੀ, ਸਭ ਵਧੀਆ ਬਸ। ਘਰ ਆਏ ਆ ਰਿਲੈਕਸ ਫੀਲ ਹੋਇਆ ਇੰਝ ਜਿਦਾਂ ਪਤਾ ਨੀ।
ਹਾਂਜੀ।
ਹਾਲੇਕਿ ਬੱਸ ਚ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਏ ਗੱਡੀ ਦੇ ਵਿੱਚ ਤੇ ਫੇਰ ਬੰਦਾ ਤੁਰ ਲੈਂਦਾ ਲੱਤਾਂ ਲੰਬੀਆਂ
ਹਾਂਜੀ-ਹਾਂਜੀ ਉਹੀ ਬਸ 'ਚ ਤਾਂ ਇੱਕ ਜਗਾਂ ਜਿੱਥੇ ਬੈਠੇ ਓ ਬੈਠੇ ਰੋ ਬਸ
ਬੱਸ 'ਚ ਤੁਸੀਂ ਇੱਕੋ ਜਗ੍ਹਾ ਰੁਕੇ ਦਿਓ ਅੱਗੇ ਪਿੱਛੇ ਨਹੀਂ ਹੋ ਸਕਦੇ ਲੱਤਾਂ ਨੀ ਲੰਬੀਆਂ ਕਰ ਸਕਦੇ ਤੇ ਫਸ ਜਾਂਦਾ ਬੰ ਸ਼ੁਕਰ ਐ ਪਰਮਾਤਮਾ ਨੇ ਟ੍ਰੇਨ ਬਣਾਈ ਐ ਕਿ ਰਿਲੈਕਸ ਹੋ ਜਾਂਦਾ ਬੰਦਾ ਜਿਸ ਤਰ੍ਹਾਂ ਮਰਜੀ ਲੱਤਾਂ ਅਹ ਅੱਗੇ ਪਿੱਛੇ ਕਰ ਲੈਂਦਾ ਚੌਂਕੜੀ ਮਾਰ ਬੁਲਾਂਦਾ। ਹਾਂ-ਹਾਂ ਮੈਂ ਤੇ ਜ਼ਿਆਦਾ ਟ੍ਰੇਨ ਦਾ ਸਫ਼ਰ ਕਰਕੇ ਖੁਸ਼ ਹਾਂ।
ਹਾਂਜੀ ਹੋਰ?
ਮੈਨੂੰ ਤਾਂ ਬੱਸ ਦਾ ਸਫ਼ਰ ਨੀ ਪਸੰਦ
ਅੱਛਾ-ਅੱਛਾ ਤੁਹਾਡੇ ਲਈ ਟ੍ਰੇਨ ਵਧੀਆ ਨਾ।
ਹਾਂ ਇਹ ਨਵੀਂ ਚਲੀ ਕੋਈ ਟ੍ਰੇਨ ਅੱਠ ਵਜੇ ਨਾਲ ਚੱਲਦੀ ਇਹ ਨਾ ਅੱਠ ਚਾਲੀ ਦੇ ਚੱਲੀਏ ਤੇ ਪੂਰੇ ਇੱਕ ਵਜ ਕੇ ਵੀਹ ਮਿੰਟ ਤੇ ਇਹਨੇ ਸਾਨੂੰ ਬਟਾਲੇ ਉਤਾਰ ਤਾਂ।
ਠੀਕ ਏ ਵਧੀਆ।
ਇਹ ਨਵੀਂ ਏ ਚਲੀ ਕੋਈ ਟਰੇਨ ਗੱਡੀ ਦਾ ਨਾਂ ਵੀ ਬੜਾ ਸੋਹਣਾ ਸੀ। ਬਗਤ ਕੀ ਕੋਠੀ ਆਹ।
ਅੱਛ, ਚਲ ਵਧੀਆ ਫਿਰ ਤੁਸੀਂ ਸਵੇਰੇ ਸਟੇਸ਼ਨ ਤੇ ਕਿੱਦਾਂ ਆਏ ਫਿਰ। ਆਟੋ 'ਚ ਸਵੇਰੇ ਸਟੇਸ਼ਨ ਤੇ ਕਿੱਦਾਂ ਆਏ ਫਿਰ। ਆਟੋ 'ਚ ਵੀ ਅੱਛਾ-ਅੱਛਾ। ਐਕਟੀਵਾ ਬਾਈਕ ਵਗੈਰਾ ਤੇ ਛੋੜ ਜਾਦੇ
ਹਾਂਜੀ-ਹਾਂਜੀ ਬਸ ਇਹੀ ਅੱਗੋਂ ਭਰਾ ਲੈਣ ਆ ਗਿਆ ਸੀਗਾ।
ਨਹੀ ਸਹੀ ਲੱਗਦਾ ਤਾਂ ਟ੍ਰੇਨ ਦਾ ਹੀ ਸਹੀ।
ਟ੍ਰੇਨ ਮਜ਼ੇ 'ਚ ਰਹਿੰਦੀ ਐ ਜਿੱਥੇ ਮਰਜ਼ੀ ਬੰਦਾ ਘੁੰਮ ਲਏਗਾ।
ਤੇ ਸੀਟ ਵਗੈਰਾ ਮਿਲ ਜਾਂਦੀ ਐਦੀਂ ਕਿ ਬੁਕਿੰਗ ਕਰਾਉਣੀ ਪੈਂਦੀ ਐ।
ਨਹੀਂ-ਨਹੀਂ ਆਰਾਮ ਨਾਲ ਮਿਲ ਗਏ ਸੀ। ਜਰਨਲ 'ਚ ਹੀ ਮਿਲ ਗਏ ਸੀ। ਅਸੀਂ ਤਕਰੀਬਨ ਬੈਠੇ ਤੇ ਫੇਰ ਗੱਡੀ ਖਾਲੀ ਓ ਸੀ। ਪਠਾਨਕੋਟ ਕੋਲ ਆ ਕੇ ਰਸ਼ ਹੋਇਆ।
ਹਾਂਜੀ।
ਹਾਂ। ਪਠਾਨਕੋਟ ਕੋਲ ਰਸ਼ ਸੀ। ਜਾਂ ਫਿਰ ਕੁਛ ਸਵ ਜਾਂ ਗੁਰਦਾਸਪੁਰ ਕੋਲ ਚੜ੍ਹੀਆਂ।
ਅੱਛਾ।
ਹਾਂਜੀ। ਇਸ ਦੇ ਆਰਾਮ ਨਾਲ ਬੱਚੇ ਵੱਡੇ ਨੇ ਦੋ ਬੱਚੇ ਨੇ ਦੋਨੋ ਵੱਡੇ ਨੇ। ਹਾਂਜੀ। ਨਾ-ਨਾ-ਨਾ-ਨਾ ਐ ਤੰਗ ਕਰਨ ਵਾਲੇ ਦਰਨਾਣੀਆਂ ਦੇ ਬੱਚੇ ਨੇ। ਤੰਗ ਕਰਨ ਵਾਲੇ ਸਾਰਾ ਦਿਨ ਸਾਡੇ ਕੋਲ ਹੀ ਰਹਿੰਦੇ ਨੇ। ਆਪਣੇ ਕਮਰੇ 'ਚ। ਹਾਂ ਨਾ-ਨਾ ਉਹ ਤਾਂ ਸਗੋਂ ਸਾਨੂੰ ਰੈਸਟ ਦੇਣ ਵਾਲੇ ਨੇ।
ਹਅ ਵਧੀਆ।
ਕੋਈ ਗੱਲ ਨਹੀਂ ਤੁਸੀਂ ਬੈਠੋ। ਥੋੜ੍ਹਾ ਕੰਮ ਅਸੀਂ ਕਰ ਦਿੰਦੇ ਆ। ਕੋਲੋਂ
ਚਲੋ ਵਧੀਆ ਸਗੋਂ ਇਹੋ ਜਿਹੇ ਬੱਚੇ ਹੋਣੇ ਚਾਹੀਦੇ ਨੇ।
ਬਿਲਕੁਲ ਬਿਲਕੁਲ।
ਹਾਂਜੀ, ਹੋਰ
ਬ ਤੁਸੀਂ ਸੁਣਾਓ। ਤੁਹਾਡੇ ਇੱਧਰ ਗਰਮੀ ਦਾ ਕੀ ਹਾਲ ਏ?
ਅੱਜ ਬਹੁਤ ਗਰਮੀ ਕੱਲ੍ਹ ਬਾਰਸ਼ ਨੀ ਸੀ ਕੱਲ ਠੀਕ ਠੰਡਾ ਸੀ ਮੌਸਮ। ਅੱਜ ਤੇ ਬਹੁਤ ਗਰਮੀ ਹੋਈ ਵੀ ਐ। ਅਜ ਤੇ ਬਾਹਰ ਨੂੰ ਦੇਖਣ ਨੂੰ ਮਨ ਨੀਂ ਕਰਦਾ ਵਾ।
ਹਾਂ ਹਾਂ। ਇਹ ਸਾਰੇ ਪਾਸੇ ਇੱਕ ਟਾਈਮ ਇਦਾਂ ਚੱਲਦਾ।
ਹਾਂਜੀ
ਆਹੋ ਸਾਰੇ ਪਾਸੇ ਐਸਾ ਏ ਆ। ਕਦੇ ਠੰਢਾ ਹੋ ਜਾਂਦਾ। ਹਵਾ ਚੱਲਦੀ ਸ਼ਾਮੀ ਰੋਜ਼ ਹੀ ਹਵਾ ਚੱਲਣੀ ਸ਼ੁਰੂ ਹੋ ਜਾਂਦੀ ਆ।
ਹਾਂਜੀ ਹਾਂਜੀ। ਵਧੀਆ ਲੱਗਾ ਬ ਹਵਾ ਚਲਦੀ ਮਨ ਕਰਦਾ ਬਾਹਰ ਬਹਿ ਜੋ।
ਹਾਂਜੀ
ਨਾ ਹੁਣ ਅੱਗੋ ਬਰਸਾਤਾਂ ਆ ਜਾਣੀਆਂ ਫੇਰ ਜ਼ਿਆਦਾ ਗਰਮੀ ਹੋ ਜਾਣੀ ਫੇਰ ਤੇ ਬਹੁਤ ਮੁਸ਼ਕਿਲ ਹੋ ਜਾਣੀ।
ਬਰਸਾਤਾਂ ਬ
ਚਲੋ ਹਾਂਜੀ। ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਹਾਂਜੀ ਓਕੇ ਜੀ। ਸਸਰੀਕਾਲ ਓਕੇ।
ਹਾਂ ਹੈਲੋ